ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ
ਹੈਲੋ
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ
ਹੈਲੋ
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ
ਹੈਲੋ
ਹੈਲੋ ਹਾਂਜੀ ਤੁਸੀਂ ਠੀਕ ਹੋ
ਹੈਲੋ ਹੈਲੋ
ਹੈਲੋ ਹਾਂਜੀ ਤੁਸੀਂ ਠੀਕ ਹੋ
ਹਾਂਜੀ ਸਤਿ ਸ੍ਰੀ ਅਕਾਲ ਜੀ ਆਵਾਜ਼ ਨੀ ਆ ਰਹੀ
ਮੈਨੂੰ ਤੁਹਾਡੀ ਆਵਾਜ਼ ਸਹੀ ਆ ਰਹੀ ਹੈ ਜੀ
ਹਾਂ ਮੈਂ ਤੇ ਠੀਕ ਬੋਲ ਰਹੀ ਹਾਂ ਤੁਹਾਡੀ ਨੀ ਆ ਰਹੀ ਆਵਾਜ਼
ਫੋਨ ਠੀਕ ਹੈ ਜੀ
ਹੈਲੋ
ਹੁਣ ਆਵਾਜ਼ ਆ ਰਹੀ ਹੈ ਤੁਹਾਨੂੰ
ਹਾਂਜੀ ਨਾ ਬਹੁਤ ਬਹੁਤ ਸਲੋਅ ਹੈ ਸਮਝ ਨੀ ਆ ਰਹੀ ਨਾ
ਅੱਛਾ ਜੀ ਮੇਰੇ ਵੱਲ ਆਵਾਜ਼ ਤੁਹਾਡੀ ਬਿਲਕੁਲ ਠੀਕ ਆ ਰਹੀ ਹੈ ਜੀ
ਇੱਕ ਮਿੰਟ ਮੈਂ ਬਾਰ, ਹਾਂਜੀ ਮੈਂ ਨਾ ਰੂਮ ਚ ਨਾ ਮੈਂ ਇੱਕ ਮਿੰਟ ਬਾਰ ਜਾ ਰੀ ਆਂ। ਹਾਂਜੀ। ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਓ ਤੁਸੀ?
ਬਸ ਮੈਂ ਐਈ ਫ੍ਰਰੀ ਸੀ ਦਸ ਮਿੰਟ ਮੈਂ ਕੇਆ ਚੱਲ ਤੁਹਾਡੇ ਕੋਲ ਪੁੱਛ ਲਾਂ ਮੌਸਮ ਬਾਰੇ ਜਿਵੇਂ
ਜੀ ਹਾਂਜੀ, ਮੌਸਮ ਬੜੀ
ਕੁਛ ਖਾਣ ਪੀਣ ਤੋਂ ਕੁਛ ਮਤਲਬ ਕੇ ਤਾਨੂੰ ਹੈ ਥੋੜਾ ਪਤਾ ਐ।
ਹਾਂਜੀ ਹਾਂਜੀ, ਗਰਮੀ ਬੜੀ ਪੈ ਰੀਏ। ਗਰਮੀ ਤੋਂ ਬਚਣ ਵਾਸ ਤੇ ਆਪਾਂ ਨੂੰ ਸਈ ਸਈ ਚੀਜਾਂ ਖਾਨੀਆਂ ਈ ਪੈਣੀਆਂ ਠੰਡੀਆਂ ਚੀਜਾਂ। ਜਿਂਦੇ ਨਾਲ ਆਪਾਂ ਗਰਮੀ ਤੋਂ ਬਚ ਸਕੀਏ।
ਹੈਲੋ।